ਹੈਲੋ।
ਹੈਲੋ।
ਹਾਂ ਜੀ ਭੈਣ ਜੀ ਸਤਿ ਸ੍ਰੀ ਅਕਾਲ।
ਹਾਂ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਹੋ ।
ਵਧੀਆ ਤੁਸੀਂ ਸੁਣਾਓ ਬੜੇ ਦਿਨਾਂ ਬਾਅਦ ਯਾਦ ਕੀਤਾ ਕੀ ਗੱਲ ਏ।
ਮਰੇ ਬਸ ਐਵੇਂ ਹੀ ਬੈਠੇ ਸੀ । ਮੈਂ ਕਿਹਾ ਚੱਲ ਫੋਨ ਕਰ ਲਵਾਂ ਕਿੰਨੇ ਦਿਨਾਂ ਤੋਂ ਗੱਲ । ਹੋਈ ਹਾਂ ਜੀ ਹੋਰ ਤੁਸੀਂ ਕਿੱਥੇ ਕੀ ਕਰਦੇ ।
ਮੈਂ ਵੱਡੀ ਮੰਮੀ ਘਰ ਗਈ ਸੀ। ਆ ਰਾਹ ਵਿੱਚ ਹੈਗੇ ਆਂ ਹਾਂਜੀ।
ਚਲੋ। ਕੀ ਹੋਇਆ?
ਹੋਰ ਸੁਣਾਓ ਕੀ ਕਰ ਰਹੇ ਹੋ ਤੁਸੀਂ?
ਮੈਂ ਬਸ ਲੇਟੀ ਦੀ ਸੀ। ਨਾਸ਼ਤਾ ਵਗੈਰਾ ਕਰ ਲਿਆ ਹੁਣ ਬਸ ਬੈਠੇ ਸੀ ਫ੍ਰਰੀ ਹੋ ਕੇ ਹਾਂਜੀ।
ਜ ਆਸ ਪਾਸ ਅੰਡੇ ਹੈਗਾ। ਕੁਝ ਸਪੈਸ਼ਲ ਬਣਿਆ ਹੋਣਾ।
ਸਪੈਸ਼ਲ ਨਹੀਂ ਸੀ ਸੇਵੀਆਂ ਬਣਾਈ ਨਮਕ ।
ਅੱਛਾ ਮੈਂ ਕਿਹਾ ਸੰਡੇ ਵੇ ਨਾ ਜ । ਲੋਕ ਘਰ ਆਉਂਦੇ ਨੇ ਕੋਈ ਵਧੀਆ ਚੀਜ਼ ਹੀ ਬਣਦੀ ਹੋਣੀ ਹੈ ਸੰਡੇ ਨੂੰ।
ਹਾਂਜੀ ਬਸ ਸੇਵੀਆਂ ਬਣਾਈ ਸੀ ਉਹੀ ਖਾਈ ਏ।
ਅੱਛਾ।
ਹਾਂਜੀ ਹੋਰ ਸਾਡੇ ਅਸੀਂ ਵੈਸੇ । ਫੇਰ ਸ਼ਾਮੀ ਬਣਾਉਂਦੇ ਹਾਂ ਕੁਝ ਓਦਾਂ। ਸੈਂਡਵਿੱਚ ਬਣਾ ਲਏ ਯਾ ਸਪਰਿੰਗ ਰੋਲ ਤਲ ਲਏ ਹਾਂ ਜੀ।
ਹੋਰ ਚਾਹ ਨਾਲ ਵਧੀਆ। ਕਰ ਲਈ ਦਾ ਸਨੈਕਸ ਵਗੈਰਾ । ਖਾ ਲਏ। ਤੁਹਾਨੂੰ ਪਤਾ ਹੀ ਨਾਲੇ । ਸ਼ਾਮੀ ਪੰਜ ਵਜਦੇ ਨੇ । ਫਾਸਟ ਫੂਡ ਖਾਣ ਦੀ ਇੱਛਾ ਕਰਦੀ ਹੈ।
ਤਾਂ ਹੈ ਹੀ। ਕਈ ਘਰ ਬਣਾ ਲੈਂਦੇ ਨੇ, ਕਈ । ਬਾਹਰੋ ਲੈ ਆਉਂਦੇ ਨੇ।
ਹੋਰ ਹੋਰ ਦੱਸੋ ਤੁਸੀਂ ।
ਬਸ ਵਧੀਆ। ਬਸ ਹੁਣ ਘਰ ਹੀ ਜਾ ਰਹੀ ਸੀ। ਬੜੀ ਧੁੱਪ ਹੈਗੀ ਏ। ਰਾਤੀ ਮੀਂਹ ਆਇਆ ਸੀ । ਸਵੇਰੇ ਵੀ ਆਇਆ ਸੀ। ਹੁਣ ਫੇਰ ਐਡੀ ਤੇਜ਼ ਧੁੱਪ ਨਿਕਲੀ । ਇੰਨੀ ਗਰਮੀ ਹੋਈ ਦੀ ਏ।
ਔ ਹੀ ਨਾ, ਮੌਸਮ ਦਾ ਪਤਾ ਹੀ ਨਹੀਂ ਚੱਲਦਾ। ਬੜੀ ਬਾਰਿਸ਼ ਆਈ ਸੀ ਇ ਧਰਲੇ ਪਾਸੇ।
ਹਾਂ, ਫੇਰ ਉਹੀਓ ਧੁੱਪ ਆਪਣੀ ਗਲੀ ਦੀ ਐਡੀ ਤੇਜ਼, ਕੜਾਕੇ ਦਾ ਕੋਈ ਹਾਲ ਹੈਗਾ ਮੀਂਹ ਆਣ ਦਾ।
ਉਹੀ ਤੇ। ਹੋਰ? ਕੱਲੇ ਹੀ ਓ ਤੁਸੀਂ ਫੇਰ?
ਨਹੀਂ ਵੱਡੀ ਮੰਮੀ ਹੈਗੇ ਨੇ ਨਾਲ ਉਹਨਾਂ ਨੂੰ ਲੈ ਕੇ ਜਾ ਰਹੀ ਹਾ, ਹਾਂਜੀ।
ਚਲੋ ਸਹੀ ਹੈ। ਹੋਰ ਦੱਸੋ?
ਚੱਲ, ਮੌਸਮ ਵਧੀਆ ਹੈਗਾ। ਸੂਟ ਦੂਜਾ ਪਾ ਲਾ, ਤੇ ਇਹ ਨੀ ਪਤਾ ਸੀ ਕਿ ਰਾਹ ਚ ਏਡੀ ਧੋਪ ਨਿਕਲ ਜਾਣੀ ਏ।
ਉਹੀ ਨਾ, ਬੜੀ ਇ ਏਦਾਂ ਬੜੀ ਧੁੱਪ ਏ, ਬਹੁਤ ਜਾਦਾ।
ਬੜੀ ਗਰਮੀ ਹੈ ਬਾਈ। ਕਿੱਥੇ ਅ ਸੀ ਛੋਲੇ-ਚਾਵਲ ਬਣਾਏ ਸੀ।
ਅੱਛਾ, ਵਾਹ। ਵਧੀਆ ਚਲੋ।
ਹੂੰ। ਆਪਾਂ ਤਾਂ ਇੱਕੋ ਵਾਰੀ ਖਾਨੇ ਆ। ਅਗਰ ਨਾਸ਼ਤਾ ਕਰਨਾ ਹੁੰਦਾ ਤਾਂ ਕਦੀ ਬਣਾ ਲੈਂਨੇ ਆ, ਕਦੀ ਨਹੀਂ। ਮੈਕਰੋਨੀ ਯਾ ਪਾਸਤਾ ਬਣਾਨੇ ਆ, ਵੈਸੇ ਐਸਾ ਕੁਛ ਵੀ ਨਹੀਂ ਬਨਾਨੇ।
ਸਹੀ ਹੈ, ਵਧੀਆ।
ਹੂੰ।
ਹੋਰ ਕੋਈ ਨਵੀਂ ਤਾਜ਼ੀ?
ਬਸ ਵਧੀਆ, ਵੱਡੀ ਮੰਮੀ ਘਰ ਗਏ ਦੇ ਸੀ, ਤਿੰਨ ਦਿਨ ਹੋ ਗਏ ਸੀ।
ਅੱਛਾ ਅੱਛਾ, ਵਧੀਆ ਵਧੀਆ, ਹੋਰ ਵੈਸੇ ਗਏ ਸੀਗੇ। ਕੋਈ ਕੰਮ ਸੀ।
ਨਹੀਂ ਉਹ ਇਕੱਲੇ ਹੈਗੇ ਸਨ ਨਾ ਤਾਂ ਫੇਰ ਉਹਦਾ ਮੁੰਡਾ ਕਿਧਰ ਕਦੇ ਸੀ ਉਹ ਕਹਿੰਦੇ ਨਾ ਕੱਲੀ ਨੀ ਸੌਂਦੀ ਬਈ ਚੱਲ ਤੈਨੂੰ ਨਾਲ ਲੈ ਚੱਲਦੀ ਮੈਨੂੰ ਕਾਂ ਚੱਲੋ ਮੈਂ ਵੀ ਵਿਹਲ ਗ ਮੈਂ ਕਿਹੜੇ ਮੇਰੇ ਘਰ ਕਿਹੜੇ ਕੰਮ ਪੈਸਦੇ ਨੇ ਕਰਨ ਵਾਲੇ
ਚਲੋ ਸਹੀ ਹੈ, ਵਧੀਆ ਹੋਰ ਬਸ ਕੁਛ ਵੀ ਨੀ ਵਧੀਆ, ਤੁਸੀਂ ਸੁਣਾਓ?
ਹਾਂ ਬਸ ਪਹੁੰਚਣ ਆਲੇ ਆ ਘਰ ਮੈਂ ਪਹੁੰਚ ਹੀ ਗਿਆ ਹੂੰ,
ਪਹੁੰਚ ਗਏ ਤੁਸੀਂ ਘਰ
ਪਹੁੰਚ ਗਿਆ।
ਚਲੋ ਵਧੀਆ,
ਹਾਂ,
ਹੋ ਮੈਂਨੂੰ ਲਗਦਾ ਹੋਗੇ ਹਨਾ।
ਨਹੀਂ ਨਹੀਂ ਜਲਦੀ ਤਾਂ ਨਹੀਂ ਨਿਕਲਿਆ ਇੱਕ ਮਿੰਟ ਰ ਜਲਦੀ ਤਾਂ ਨੇ ਨਿਕਲੇ ਦੇਰ ਲੱਗਦਾ ਹੀ ਅੱਧਾ ਪੌਣਾ ਘੰਟਾ ਤਾਂ ਲੱਗਦਾ ਹੀ ਹੈਗਾ।
ਅੱਛਾ ਅੱਛਾ, ਬੜੀ ਦੂਰ ਕਾਫ਼ੀ ਮਤਲਬ
ਹਾਂ ਬੜੀ ਦੂਰ ਹੈਗਾ ਅਸੀਂ ਮਕਾਨ ਚੇਂਜ ਕਰ ਲਿਆ ਨਾ ਤਾਂ ਕਰਕੇ,
ਅੱਛਾ ਅੱਛਾ, ਆਹ ਹਾਂ ਮੈਂ ਸੁਣਿਆ ਹੀ ਸੀ ਕਿ ਤੁਸੀਂ ਘਰ ਵੀ ਚੇਂਜ
ਹਾਂ ਹਾਂਜੀ ਹੋ ਗਏ ਨੇ ਦੋਸਤ ਸਾਲ ਹੋ ਗਏ ਨੇ, ਉਹ ਕੀ ਪਹਿਲੇ ਜੁਆਇੰਟ ਫੈਮਿਲੀ ਹੈਗੀ ਸੀ। ਨਾ ਤੇ ਫੇਰ ਗੁਜ਼ਾਰਾ ਨੀ ਹੁੰਦਾ ਸੀ। ਤੇ ਫੇਰ ਆਪਾਂ ਸੈਪਰੇਟ ਲੈਦੇ ਆ ਸਾਰੀਆਂ ਦੇ ਮਤਲਬ
ਚਲੋ ਇਹ ਤੇ ਬੜਾ ਵਧੀਆ, ਹਾਂਜੀ ਕੱਲ ਵੈਸੇ ਸੈਪਰੇਟ ਹੀ ਹੁੰਦੇ ਨੇ ਸਭ ਦੇ ਹੋਰ,
ਹੋਰ ਸੁਣਾਓ?
ਬਸ ਵਧੀਆ ਕੋਈ ਨੀ ਆਵਾਂਗੀ ਮੈਂ
ਹੋਰ ਕੀ ਕਰ ਰ ਹੋ ਤੁਸੀਂ?
ਹੈਂ।
ਮੈਂ ਕਿਹਾ ਕੀ ਕਰਦੇ ਪਏ ਹੋ? ਤੁਪਹਿਰੇ ਕੀ ਬਣਾਓਗੇ।
ਅਸੀਂ ਬਸ ਬੈਠੇ ਹਾਂ ਦੁਪਹਿਰੇ ਦੇਖੋ ਹੁਣ ਕੀ ਬਣਾਉਂਦੇ ਨੇ।
ਅੱਛਾ ਹਾਂ ਤੁਹਾਡਾ ਨਾਸ਼ਤਾ ਤਾਂ ਹੋ ਗਿਆ। ਅੱਛਾ ਚਲੋ। ਚੰਗੇ।
ਹੋਰ ਅਸੀ ਤੇ ਬਸ। ਵੇਲੇ ਬਹਨੇ ਹ ਹੋਰ ਛੁੱਟੀਆਂ ਬਿਤਾਨ ਆਏ ਦੇ ਹ ਹਾਂਜੀ ਯਤਰੀਏ ਦਮ ਕੋਈ ਨੀ ਆਵਾਂਗੇ ਅਸੀਂ ਤੁਹਾਡੇ ਕੋਲ।
ਹਾਂਜੀ ਜ਼ਰੂਰ ਆਣਾ ਹੋਰ ਹੋਲੀਡੇ ਹੋਮਵਰਕ ਹੋ ਗਿਆ?
ਨਹੀਂ ਬਸ ਕਰਨਾ ਹੈ ਛੋਟਾ ਪੈਂਣ ਦਾ ਕਰਨੇ ਮੇ ਤੇ ਤੇ ਤੁਹਾਨੂੰ ਪਤਾ ਹੀ ਹੈ ਗ੍ਰੈਜੂਏਸ਼ਨ ਕਰ ਲਈਏ ਮੈਂ ਤੇ ਫ੍ਰਰੀ ਹਾਂਣ।
ਅੱਛਾ ਅੱਛਾ ਹਾਂ ਉਹ ਛੋਟੀ ਭੈਣ ਦਾ ਹੀ ਪੁੱਛਦੀ ਆ ਬੜਾ ਕੰਮ ਦੇ ਦਿੰਦੇ ਨੇ ਸਕੂਲ ਵਾਲੇ ਨਾ। ਬੰਦਾ ਕਰ ਕਰਕੇ ਥੱਕ ਹੀ ਜਾਂਦਾ ਘੁੰਮਣ ਕੀ ਜਾਏ ਉਹ ਤੋਂ। ਛੁੱਟੀਆਂ ਦਾ ਕੰਮ ਹੀ ਏਡਾ ਦੇ ਦਿੰਦੇ ਨੇ ਕਰਨ ਲਈ।
ਉਹੀ ਤੇ। ਬਸ ਐਵੇਂ ਹੀ ਐਵੇਂ। ਟੇਮ ਨਿਕਲ ਜਾਂਦਾ।
ਉਹ ਤਾਂ ਹੇਈ
ਕਦੀ ਇੱਥੇ ਤੇ ਕਦੀ ੳ ਥੇ ਤੁਹਾਨੂੰ ਪਤਾ ਹੀ ਹੈ ਕਿੱਥੇ ਆਏ ਬੰਦਾ ਫਿਰ ਜਾਣਾ ਵੀ ਬੱੜੀ ਜਗ੍ਹਾ ਹੁਣ ਦੇ
ਉਹ ਤਾਂ ਹੈ ਹੀ ਨਾ ਜਾਓ ਫਿਰ ਤਾਂ ਵੀ ਕਹਿੰਦੇ। ਨੇ ਆਏ ਨੀ ਹਮ ਫਿਰ ਆਪ ਆਪਣਾ ਵੀ ਦੇਖਣਾ ਪੈਂਦਾ ਨਾ।
ਹਾਂ।
ਹਾਂ। ਹੋਰ ਸੁਣਾਓ?
ਬਸ ਵਧੀਆ ਤੁਸੀਂ ਦੱਸੋ?
ਬਸ ਮੈਂ ਵੀ ਪਹੁੰਚ ਹੀ ਗਈ ਹ ਘਰ।
ਹਾਂਜੀ ਕੀ ਕਹ ਰਹੇ ਹੋ?
ਮੈਂ ਕਿਹਾ ਮੈਂ ਵੀ ਉਹਨੇ ਪਹੁੰਚ ਹੀ ਗਈ ਹਾਂ ਘਰ ਵੱਡੀ ਮੰਮੀ ਨਾਲ ਆਏ ਨੇ।
ਅੱਛਾ ਅੱਛਾ ਚਲੋ ਸਹੀ ਹੈ ਹੋਰ ਕੀ ਬਣਾਓ ਚਾਹ ਪਿਓ ਫਿਰ ਅਸੀਂ ਵੀ ਆਵਾਂਗੇ ਵੇਖਾਂਗੇ ਲਗਾਵਾਂਗੇ ਚੱਕਰ ਕੋਈ ਨੀ।
ਹਾਂਜੀ ਹਾਂਜੀ ਬਿਲਕੁਲ ਜ਼ਰੂਰ ਵੈਲਕਮ
ਤੁਸੀ ਵੈਸੇ ਪਰੋਠੇ ਬੜੇ ਸਵਾਦ ਬਣਾਉਂਦੇ ਪਰੋਠੇ ਹੀ ਖਾਣ ਆਵਾਂਗੇ ਮੈਂ ਤੇ
ਹਾਂ ਹਾਂ ਬਿਲਕੁਲ ਸਭ ਨੂੰ ਪਸੰਦ ਆਉਂਦੇ ਨੇ ਮੇਰੇ ਪਰਾਂਠੇ
ਓਹੀ ਤੇ ਕੋਈ ਨੀ ਮੈਂ ਖਾਵਾਂਗੀ ਪਰਾਂਠੇ
ਹਾਂ ਮੇਰੇ ਤਾਂ ਵੈਸੇ ਅੰਡੇ ਬੜੇ ਮਸ਼ਹੂਰ ਨੇ
ਹਾਂ ਉਹੀ ਕੋਈ ਨੀ ਆਵਾਂਗੀ ਮੈਂ
ਹਾਂਜੀ ਜ਼ਰੂਰ ਆਉਣਾ ਹਾਂਜੀ -ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ -ਹਾਂਜੀ -ਹਾਂਜੀ-